ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਹੋਰ ਕਿਵੇਂ ਜਾਸਪ੍ਰੀਤ?
ਵਧੀਆ, ਤੁਸੀਂ ਦੱਸੋ ਜੀ।
ਵਧੀਆ, ਹੋਰ ਕੀ ਕਰਦੇ?
ਕੁਛ ਵੀ ਨੀ।
ਅੱਛਾ, ਹੋਰ ਕਰ ਲੀ ਘਰ ਦੀ ਸਫ਼ਾਈ-ਸਫੂਈ?
ਹਾਂਜੀ।
ਠੀਕ ਐ, ਹੋਰ?
ਹੁਨ ਤੁਸੀਂ ਦੱਸੋ ਹਾਂਜੀ।
ਵਧੀਆ-ਵਧੀਆ।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
ਕੁਛ ਪੁੱਛਣਾ ਸੀ।
ਨਹੀਂ, ਹੁਣ ਮੈਂ ਦੱਸਾਂ
ਹਾਂ, ਹਾਂ ਮੈਨੂੰ ਨਾ, ਥੋੜ੍ਹੀ ਸਫ਼ਾਈ ਦੀ ਮਹੱਤਾ ਬਾਰੇ ਦੱਸ ਦੋ ਕੀ ਤੁਂਸੀ ਤਾਂ ਕਰ ਲੀ ਆ ਸਫਾਈ, ਤੁਹਾਨੂੰ ਤਾਂ ਪਤਾ ਹੋਣਾ, ਵੈਸੇ ਤਾਂ ਮੈਨੂੰ ਪਤਾ, ਪਰ ਥੋੜ੍ਹਾ ਬਹੁਤਾ ਦੱਸ ਦੋ। ਕਿਵੇਂ ਕਿਵੇਂ ਮਤਲਬ ਕਰੇਗਾ ਸਭ
ਸਫ਼ਾਈ ਮਨੁੱਖੀ ਜੀਵਨ ਦਾ, ਇੱਕ ਅਹਿਮ ਅੰਗ ਹੈ
ਹੂ ਹੂ
ਸਗਰੋਂ ਇਹ ਸਾਡੇ ਵਿਅਕਤੀ ਨੂੰ ਵਿਅਕਤੀਵ ਨੂੰ ਵੀ ਨਿਖਾਰਦੀ ਹੈ ਸਫਾਈ ਨੂੰ ਚੰਗੀ ਸਿਹਤ ਅ ਦੀ ਕਜ ਕੁੰਜੀ ਕਿਹਾ ਜਾਂਦਾ ਹੈ
ਹੂ ਹੂ
ਸਫ਼ਾਈ ਦੇ ਪ੍ਰਕਾਰ ਵਿਅਕਤੀ ਦੀ ਸਫ਼ਾਈ ਅਤੇ ਵਾਤਾਵਰਨ ਸਫ਼ਾਈ ਹੈ, ਵਿਅਕਤੀਗਤ ਸਫਾਈ ਵਿੱਚ ਸਰੀਰ, ਕੱਪੜੇ ਅਤੇ ਆਦਤਾਂ ਦੀ ਸਫਾਈ ਸ਼ਾਮਿਲ ਹੁੰਦੀ ਹੈ ਸਾਨੂੰ ਹਰ ਰੋਜ਼ ਨਹਾਣਾ ਦੰਦ ਸਾਫ਼ ਕਰਨਾ, ਸਾਰੇ ਕੱਪੜੇ ਪਹਿਨਣੇ, ਅਤੇ ਖਾਣ- ਪੀਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ
ਹੂ ਹੂ
ਹੁਣ ਤੁਸੀਂ ਥੋੜ੍ਹਾ ਦੱਸੋ
ਹੋਰ। ਹਾਂ ਮੈਂ ਵੀ ਦੱਸਦੀ ਹਾਂ ਚਲੋ। ਇਹ ਆ ਵੀ ਸਫ਼ਾਈ ਦੇ ਨਾਲ, ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਵਾਤਾਵਰਨ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਘਰ, ਸਕੂਲ, ਗਲੀਆਂ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਜੇ ਅਸੀਂ ਆਪਣੇ ਆਲੇ ਦੁਆਲੇ ਗੰਦਗੀ ਫੈਲਾਉਂਦੇ ਹਾਂ, ਤਾਂ ਮੱਖੀਆਂ ਮ ਮੱਛਰ ਅਤੇ ਹੋਰ ਕੀੜੇ ਪੈਦਾ ਹੁੰਦੇ ਹਨ, ਜੋ ਮਲੇਰੀਆ ਡੇਂਗੂ ਟਾਈਫਾਈਡ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਫੈਲਾਉਂਦੇ ਹਨ ਹੈਨਾ। ਸੋ, ਇਸ ਲਈ ਕੂੜਾ ਕਰਕਟ ਨੂੰ ਨਿਰਧਾਰਨ ਥਾਵਾਂ ਤੇ ਹੀ ਸੁੱਟਣਾ ਚਾਹੀਦਾ ਹੈ, ਸਫਾਈ ਨਾਲ ਨਾ ਕੇਵਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਸਗੋਂ ਸਾਡੇ ਆਲੇ -ਦੁਆਲੇ ਦਾ, ਵਾਤਾਵਰਨ ਵੀ ਸੁੰਦਰ ਅਤੇ ਮਨਮੋਹਕ ਬਣਦਾ ਹੈ, ਸਾਫ ਸੁਥਰੇ ਸਥਾਨਾਂ ਤੇ ਰਹਿਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਅਤੇ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਫੇਰ ਉਸ ਤੋਂ ਬਾਅਦ ਐ। ਸਫਾਈ ਦਾ ਸਾਡੇ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ, ਮਹੱਤਵਪੂਰਨ ਯੋਗਦਾਨ ਹੈ ਇੱਕ ਸਾਫ਼ ਸੁਥਰਾ ਦੇਸ਼, ਨਾ ਸਿਰਫ਼ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਦਾ ਹੈ ਸਗੋਂ ਵਿਦੇਸ਼ੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦਾ ਹੈ, ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ, ਵੀ ਲਾਭ ਹੁੰਦਾ ਹੈ! ਇਸ ਗੱਲ ਨੂੰ ਧਿਆਨ ਦੇਣ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਹੈ, ਠੀਕ ਹੈ, ਸੋ ਅ ਕਿ ਹੋਰ, ਹੋਰ ਦੱਸਾਂ, ਇਸ ਅਭਿਆਨ ਦਾ ਮੁੱਖ ਮੁੱਖ ਉਦੇਸ਼ -ਦੇਸ਼ ਨੂੰ, ਗੰਦਗੀ ਤੋਂ, ਮੁਕਤ ਕਰਕੇ ਸਾਫ਼ ਅਤੇ ਸੁੰਦਰ ਬਣਾਉਣਾ ਹੈ ਇਸ ਮਹਿਮ ਵਿੱਚ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵਿਦਿਆਰਥੀਆਂ ਦੀ, ਭੂਮਿਕਾ ਵੀ, ਸਫਾਈ ਨੂੰ ਵਧਾਵਾ ਦੇਣ ਵਿੱਚ ਬਹੁਤ ਮਹੱਤਵਪੂਰਨ ਹੈ ਵਿਦਿਆਰਥੀ ਆਪਣੇ ਘਰ ਸਕੂਲ ਅਤੇ ਸਮਾਜ ਵਿੱਚ ਸਫ਼ਾਈ ਰੱਖ ਕੇ ਦੂਜਿਆਂ ਲਈ ਇੱਕ ਚੰਗੀ ਮਿਸਾਲ ਬਣ ਸਕਦੇ ਹਨ, ਉਹਨਾਂ ਨੂੰ, ਹੋਰ ਲੋਕਾਂ ਨੂੰ ਸਫਾਈ ਸਫਾਈ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਹੈਨਾ ਆਪਾਂ ਨੂੰ ਮਤਲਬ ਸਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਸਫਾਈ ਬਾਰੇ ਕਿਉਂਕਿ, ਕਈਆਂ ਨੂੰ ਘੱਟ ਪਤਾ ਹੁੰਦਾ ਕਈ ਵੈਸੇ ਹੀ ਉਦਾਂ ਦੇ ਹੁੰਦੇ ਆ ਕਈਏ ਮਤਲਬ, ਕਿ ਕਈਆਂ ਨੂੰ ਆਦਤ ਹੀ ਨੀ ਹੁੰਦੀ ਸਫਾਈਆਂ ਦੀ ਜਿਵੇਂ, ਆਪਾਂ ਕਦੀ ਕਿਸੇ ਘਰ ਜਾਂਦੇ ਹਾਂ, ਤੇ ਵੇਖਣੇ ਹਾਂ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਹਨਾ। ਕਈਆਂ ਦੇ ਘਰ ਵਿੱਚ ਆਪਾਂ ਹਮੇਸ਼ਾ ਸਾਫ਼ ਸੁਥਰੇ ਰਹਿੰਦੇ ਹਾਂ ਘਰ ਵੀ ਸਫ਼ਾਈ ਰੱਖਦੇ ਹਾਂ। ਆਪਾਂ ਨੂੰ ਦੂਜਿਆਂ ਦਾ ਘਰ ਵੇਖ ਕੇ ਬਹੁਤ ਅਜੀਬ ਜਿਹਾ ਹੁੰਦਾ ਹਨਾ। ਵੀ ਇਹਨਾਂ ਦੇ ਘਰ ਕੋਈ ਸਫ਼ਾਈ ਨਹੀਂ ਹੈ ਨਾ ਉਹਨਾਂ ਦੇ ਘਰੋਂ ਕੁੱਛ ਖਾਣ-ਪੀਣ ਦਾ ਦਿਲ ਕਰਦਾ।
ਹਾਂਜੀ।
ਸੋ, ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਫ਼ਾਈ ਇੱਕ ਚੰਗੀ ਆਦਤ ਹੀ ਨਹੀਂ। ਸਗੋਂ ਹਰ ਨਾਗਰਿਕ ਦਾ ਫਰਜ਼ ਵੀ ਹੈ ਜੇ ਹਰ ਵਿਅਕਤੀ ਸਫ਼ਾਈ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਵੇ ਤਾਂ ਅਸੀਂ ਇੱਕ ਸਿਹਤਮੰਦ ਸੁੰਦਰ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਸੋ, ਅਤੇ ਹੋਰਨਾਂ ਨੂੰ ਵੀ ਇਸ ਲਈ ਹਾਂ, ਹਾਂ ਇਸ ਤਰ੍ਹਾਂ ਸਾਨੂੰ ਆਪਣੇ ਘਰ ਸਕੂਲ ਗਲੀਆਂ ਤੇ ਆਲੇ -ਦੁਆਲੇ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਣਾ ਚਾਹੀਦਾ ਅਸੀਂ ਆਪਣੇ ਆਲੇ ਦੁਆਲੇ ਗੰਦਗੀ ਫੈਲਾਉਂਦੇ ਹਾਂ ਤਾਂ ਮੱਖੀਆਂ ਮ ਛਰ ਕੀੜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਆਲੇ-ਦੁਆਲੇ ਘੁੰਮਦੀਆਂ ਨੇ ਸਫਾਈ ਨਾਲ ਨਾ ਕੇਵਲ ਬਿਮਾਰੀਆਂ ਤੋਂ ਬਚਾਅ ਹੁੰਦਾ। ਸਗੋਂ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਵੀ ਸੁੰਦਰ ਬਣਦਾ। ਤੇ ਸਾਫ਼ ਸੁਥਰੇ ਅ ਸੁਥਰੇ ਸਥਾਨਾਂ ਤੇ ਰਹਿਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਕੰਮ ਕਰਨ ਵਿੱਚ ਵੀ ਸਮਰਥਾ ਵੱਧਦੀ ਹੈ
ਮਤਲਬ ਹਰ ਕਿਸੇ ਨੂੰ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ। ਭਾਰਤ ਸਰਕਾਰ ਨੇ ਦੇਸ਼ ਵਿੱਚ ਹੂ- ਹੂ ਭਾਰਤ ਸਰਕਾਰ ਨੇ ਦੇਸ਼ ਵੀ ਸਫਾਈ ਨੂੰ ਉਤਸ਼ਾਹਿਤ ਕਰਨ ਦੀ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਹੈ। ਇਸ ਨਹਿਮ ਦਾ ਮੁੱਖ ਉਦੇਸ਼ ਦੇਸ਼ ਨੂੰ ਗੰਦਗੀ ਤੋਂ ਮੁਕਤ ਕਰਕੇ ਸਾਫ਼ ਤੇ, ਸੁੰਦਰ ਬਣਾਉਣਾ ਹੈ। ਇਸ ਮਹਿਮ ਨੂੰ ਸਫਲ ਬਣਾਉਣ ਲਈ ਹਰ ਨਾਗਰਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਸੋ, ਐਂਡ ਵਿੱਚ ਆਪਾਂ ਇਹ ਹੀ ਕਹਿ ਸਕਦੇ ਹਾਂ। ਵੀ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਹਦੇ ਕਾਰਨ ਆਪਾਂ ਅਨੇਕਾਂ ਬਿਮਾਰੀਆਂ ਤੋਂ ਬਚਾਅ ਕਰ ਸਕ ਸਕਦੀਆਂ ਹਨਾ
ਹਾਂਜੀ, ਹਾਂਜੀ
ਹੂ, ਸੋ ਸਫਾਈ ਤਾਂ ਆਪਣਾ ਇੱਕ ਜੀਵਨ ਹੈ ਮਤਲਬ ਅਗਰ ਆਪਾਂ ਜ਼ਿੰਦਗੀ ਜਿਉਣੀ ਹੈ ਤਾਂ ਉਹ ਆਪਣੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਜੇ ਆਪਾਂ ਗੰਦਗੀ ਫੈਲਾ ਕੇ ਰੱਖਾਂਗੇ ਆਪਣੇ ਆਲੇ- ਦੁਆਲੇ, ਮੱਛਰ- ਮੱਖੀਆਂ ਨਾਲੀਆਂ ਵਿੱਚ ਇੰਨਾ ਗੰਦ ਹੋਣਾ। ਆਪਾਂ ਕਈ ਵਾਰ ਜਾਂਦੇ ਹਾਂ ਪਿੰਡਾਂ ਵਿੱਚ, ਕਈ ਸਫਾਈ ਵੱਲ ਨਹੀਂ ਧਿਆਨ ਦਿੰਦੇ। ਮਤਲਬ ਗਲੀਆਂ ਵਿੱਚ ਇੰਨਾ ਗੰਦ ਹੁੰਦਾ ਮੇਬੀ ਪਿੰਡ ਤਾ ਫੇਰ ਵੀ ਸਾਫ਼ ਹੁੰਦੇ ਐ ਜੇੜੇ ਸ਼ਹਿਰ ਹੁੰਦੇ ਆ, ਉਹਨਾਂ ਵਿੱਚ ਬਹੁਤ ਜ਼ਿਆਦਾ ਗੰਦ ਹੈ। ਆਪਾਂ ਸੜਕਾਂ ਤੇ ਜਾਂਦੇ ਹਾਂ ਹਮ -ਹਮ ਆਪਾਂ ਸੜਕਾਂ ਤੇ ਜਾਂਦੇ ਆ, ਆਲੇ- ਦੁਆਲੇ ਗੰਦ ਨਾਲ ਭਰਿਆ ਰਹਿੰਦਾ ਮਤਲਬ ਜਿਵੇਂ ਲੋਕ
ਜਿਵੇਂ ਪਾਰਕ ਚ ਵੀ ਆਉਂਦੇ ਨੇ, ਬਹੁਤ ਗੰਦ ਹੁੰਦਾ ਰਹਿੰਦਾ।
ਹਾਂ ਜਿਵੇਂ, ਲੋਕੀ ਕੋਈ ਪ੍ਰੋਗਰਾਮ ਕਰਦੇ ਆ! ਸ਼ਹਿਰਾਂ ਦੇ ਵਿੱਚ ਗੰਦ ਵੀ, ਨੀ ਚੱਕਦੇ ਬਾਅਦ ਚੋਂ, ਉੱਥੇ ਪਿਆ ਬਸ ਕੋਈ ਕਿਸੇ ਨੂੰ ਕਹਿ ਵੀ ਨੀ ਸਕਦਾ। ਉਸੇ ਟਾਈਮ ਮਕਾਲ ਪੈ ਜਾਂਦੀ ਹੈ।
ਹਾਂਜੀ
ਪਿੰਡਾਂ ਵਿੱਚ ਤਾਂ ਫਿਰ ਵੀ ਬੜੀ ਸਾਫ਼ ਸਫਾਈ ਹੈ, ਸ਼ਹਿਰਾਂ ਦੇ ਹਿਸਾਬ ਤੇ ਸ਼ਹਿਰਾਂ ਵਿੱਚ ਬਹੁਤ
ਕੋਈ ਨੀ ਕੰਮ ਕਰਨਾ ਪਏ ਹਾਂ। ਹਾਂਜੀ- ਹਾਂਜੀ।
ਹੂ ਹੋਰ, ਚਲੋ ਫਿਰ ਆਪ ਆਪਾਂ ਨਾ, ਬਾਅਦ ਚ, ਮਿਲਦੇ ਹਾਂ ਹਨਾ!
ਅੱਛਾ, ਹਾਂਜੀ ਹਾਂਜੀ।
ਤੁਸੀਂ ਕੁਛ ਕਹਿਣਾ ਹੋਵੇ ਸਫਾਈ ਬਾਰੇ ਤਾਂ ਦੱਸ ਦੋ, ਮੈਨੂੰ ਥੋੜ੍ਹੀ ਹੋਰ ਜਾਣਕਾਰੀ ਪ੍ਰਾਪਤ ਹੋਏਗੀ।
ਨੲਈ-ਨਈ ਜਿੰਨਾ ਤਹਾਨੂੰ ਪਤਾ ਸੀ, ਓਨਾ ਮੈਨੂੰ ਵੀ ਆਂਦਾ ਸੀ।
ਕੋਈ ਨੀ ਕੋਈ ਨੀ, ਚਲੋ ਠੀਕ ਹੈ ਜਸਪ੍ਰੀਤ ਫੇਰ ਗੱਲ ਕਰਦੇ ਹ। ਓਕੇ ਓਕੇ। ਜੱਸੀ, ਲੱਸੀ